ਹੈਲੋ। ਸਤਿ ਸ੍ਰੀ ਅਕਾਲ। ਮੈਂ ਵਧੀਆ, ਤੁਸੀਂ ਦੱਸੋ?
ਬਸ ਵਧੀਆ, ਹੋਰ ਘਰ ਪਰਿਵਾਰ ਸਾਰੇ ਕਿਵੇਂ ਮੰਮੀ ਪਾਪਾ ਵਗੈਰਾ?
ਹਾਂਜੀ ਮੰਮੀ ਪਾਪਾ ਸਭ ਠੀਕ, ਤੁਸੀਂ ਦੱਸੋ? ਤੁਹਾਡੇ ਕਿ ਕਿਵੇਂ ਨੇ?
ਬਸ ਵਧੀਆ-ਵਧੀਆ ਹੋਰ ਮੌਸਮ ਦਾ ਕੀ ਹੋ ਰਿਹਾ ਗਰਮੀ ਐ ਨੀ ਠੰਡਾ ਮੌਸਮ ਹੈ।
ਇੱਥੇ ਤੇ ਧੁੱਪ ਵੀ ਬੜੀ ਹੈ।
ਅੱਛਾ। ਸ਼ ਤਾਂ ਬੜੀ ਗਰਮੀ ਹੈ ਧੁੱਪ ਸਵੇਰੇ ਮੌਸਮ ਠੀਕ ਸੀ ਪਰ ਹੁਣ ਜ਼ਿਆਦਾ ਗਰਮੀ ਹੋ ਗਈ ਹੈ।
ਹਾਂਜੀ ਰਾਤੀ ਵੀ ਰਾਤੀ ਵੀ ਬਾਦਲ ਵਿੱਚ ਵਹਰੇ ਸੀਏ ਇੱਥੇ ਤੇ
ਹਾਂਜੀ ਰਾ ਰਾ। ਇੱਥੇ ਮਤਲਬ ਮੌਸਮ ਠੀਕ ਹੁੰਦਾ ਸ਼ਾਮ ਵੇਲੇ ਪਰ ਦੁਨੀਆਂ ਚ ਆਹੀ ਧੁਪ ਦਾ ਹਾਲ ਬੜਾ ਬੁਰਾ ਹੋ ਗਿਆਹਾ ਆ। ਹੋਰ ਸੁਣਾਓ ਰੋਟੀ ਵਗੈਰਾ ਹੋ ਗਈ।
ਹਾਂਜੀ ਹਾਂਜੀ।
ਕਿ ਲ।
ਮੋਨੀ।
ਆ ਫਾਸਟ ਫੂਡ।
ਹਾਂਜੀ ਕਦੇ ਕਦੇ ਬਣਾ ਦਿੰਦੀ ਮੰਮੀ ਵੀ।
ਹਾਂ ਕਦੇ ਕਦੇ ਵੀ ਖਾਣਾ ਚਾਹੀਦਾ ਮਨ ਕਰਦਾ। ਠੀਕ ਹੈ ਬਾਜ਼ਾਰ ਦੇ ਖਾਣ ਨਾਲੋਂ ਘਰ ਦਾ ਬਨਾਇਆ ਜ਼ਿਆਦਾ ਅੱਛਾ ਆ।
ਉਹੀ ਮੰਮੀ ਤੇ ਬਣਾਉਂਦੀ ਬੜਾ ਸਵਾਦ ਹੈ।
ਅੱਛਾ ਕੋਈ ਨੀ ਮੈਨੂੰ ਦੱਸਓ ਰੈਸਪੀ ਲਾ ਕੇ ਮੈਂ ਵੀ ਕਦੇ ਟਰਾਈ ਕਰਾਂਗੀ।
ਹਾਂਜੀ ਹਾਂਜੀ,
ਸੁਣਾਓ ਕਿਧਰੇ ਗਏ ਨੀ ਛੁੱਟੀਆਂ ਵਿੱਚ ਨਾਨਕੀਆਂ ਕਿਧਰੇ ਘੁੰਮਣ ਵਕੇਸ਼ਨ ਵਗੈਰਾ ਮਨਾਣ ਨੀ ਗਏ ਕਿਧਰੇ
ਨਹੀ ਨਹੀਂ ਹੁਣ ਤਾਂ ਸੋਚ ਰਿਹਾ ਮਾਸੀ ਘਰੇ ਜਾਣ ਦੀ
ਅੱ ਹੁਣ ਤ ਸਕੂਲ ਖੁਲਣ ਲੱਗ ਗ ਹੁਣ ਸਟਾਰਟ ਹੋ ਜਾਣੇ ਜੁਲਾਈ ਤੋਂ ਸਕੂਲ ਕਾਲਜ ਵਗੈਰਾ
ਇੱਕ ਹਫ਼ਤਾ ਤੇ ਬੱਚੇ ਆਈ ਹੈ ਫੇਰ ਵੀ ਘਰੇ ਬੈਣ ਤੋਂ ਤਾਂ ਚੰਗਾ ਹੀਈ ਹੈ।
ਆਹ ਉਹ ਵੀ ਗੱਲ ਠੀਕ ਹੈ। ਹੈ ਨ ਬੰਦਾ ਦਾ ਹੀ ਨ ਕੋ ਘੁੰਮੀ ਆਈਏ। ਨਾਨਕੇ ਵਗੈਰਾ ਮਾਸੀ ਵਾਲ ਵਗੈਰਾ
ਕੀ,
ਹੈ ਹੀ ਹੈ ਚਲੋ ਹਫ਼ਤਾ ਹੀ ਮਿਲਿਆ ਘੁੰਮਣ ਵਾਸਤੇ ਕਾਫੀ
ਹੂੰ-ਹੂੰ ਉਹੀ ਫੇਰ ਤੋਂ ਪੂਰੇ ਸਾਲ ਟਾਈਮ ਨੀ ਮਿਲਣਾ।
ਬਕੁਲ ਬਿਲਕੁਲ ਪੇਪਰ ਆ ਗਏ ਟੈਸਟ ਆ ਗਏ ਸਟੱਡੀ ਹੋ ਗਈ।
ਹੂੰ ਹੀ ਹੁਣ ਇਹ ਤਾਂ ਹੋਲੀਡੇ ਵੀ ਖ਼ਤਮ ਨੀ ਹੋਇਆ।
ਅੱਛ ਅੱਛਾ
ਹਾਂਜੀ
ਉਹਦੇ ਕ ਤੁਹਨੂੰ ਅਹ, ਸਕੂਲ ਓਪਨ ਹੋ ਵੀ ਜਾਂਣੇ ਆ ਫਿਰ ਕੋਰਸ ਲੋ ਬੁੱਕਸ ਲੋਓ।
ਹੂੰ
ਉਹ ਵੀ ਹੁੰਦਾ ਹੈਾ ਹਾਂ ਅਸੀਂ ਨਵੇਂ ਕਲਾਸ ਚ ਜਾਵਾਂਗੇ ਨਵਾਂ ਕੋਰਸ ਹੋਏਗਾ।
ਹਾਂ ਨਵੀਆ ਬੁੱਕਸ ਦੀ ਖੁਸ਼ਬੂ
ਹਾਂਜੀ ਉਹ ਤੇ ਸਮੈਲ ਬੜੀ ਅੱਛੀ ਜੀ ਆਦੀ ਐ।
ਹਾਂਜੀ
ਇਹੀ ਚੀਜ਼ਾਂ ਹੁੰਦੀਆਂ ਕਾਪੀਆਂ ਕਿਤਾਬਾਂ ਨਵੀਆਂ ਟੀਚਰਸ ਨਵੀਂ ਸੈਕਸ਼ਨ ਵਗੈਰਾ ਹੋਏਗਾ
ਹੂੰ ਹਾਂ ਨਿਉ ਐਡਮਿਸ਼ਨ ਆਣਗੇ।
ਟਿਊਸ਼ਨ ਕਰਣੀ ਪੈਂਦੀ ਹੈ।
ਕੀ
ਟਿਊਸ਼ਨ ਪੁਰਾਣੀ ਰਹਿੰਦੀ ਹੈ ਟਿਊਸ਼ਨ ਉਹੀ ਰਹਿੰਦੀ। ਆ ਹੈ
ਉਹ ਟਿਊਸ਼ਨ ਵਾਲੇ ਟਰਸਟਡ ਇੱਕ ਹੀ ਨੇ
ਆਹੋ ਉਹ ਸਾਡੀ ਮੰਮੀ ਸਾਨੂੰ ਇੱਕੋ ਫਸਟ ਕਲਾਸ ਤੋਂਂ ਪਤਾ ਇੱਕੋ ਟੀਚਰ ਕੋਲ ਪੜ੍ਹੇ ਆ ਨਾਈਨਥ ਤੱਕ
ਹੂੰ
ਉਹੀ ਮੈ ਆਪ ਹਣ ਇਸ ਤੋਂ ਅੱਗੇ ਮੈਂ ਨਹੀਂ ਪੜ੍ਹਾ ਸਕਦੀ ਕਿਉਕਿ ਸਾਇੰਸ ਹੈ ਮੈਥ ਹੈ। ਤੇ ਹੁਣ ਤੁਸੀਂ ਟਿਸ਼ਨ ਕਿਸੇ ਹੋਰ ਕੋਲ ਲਗਾਓ, ਤਾਂ ਮੇਰੀ ਮੰਮੀ ਨੇ ਟਊਸ਼ਨ ਕਿੇ ਹੋਰ ਕੋਲ ਬਦਲਵਾਈ ਸੀ ਨਹੀਂ ਤਾਂ ਪਹਿਲੀ ਕਲਾਸ ਉਹ ਨਾਈਨਥ ਕਲਾਸ ਤੱਕ ਅਸੀਂ ਇੱਕੋ ਟੀਚਰ ਕੋਲ ਪੜੇ ਆ
ਨਹੀਂ ਨਹੀਂ ਮੇਰੀ ਤੇ ਜਿਹੜੀ ਮੰਮੀ ਹੈਗੀ ਹੈ ਨਾ ਉਹਨਾਂ ਨੇ ਆਪਣੀ ਸਹੇਲੀ ਘਰੇ ਲਵਾਇਆ ਹੋਇਆ ਸੀਗਾ ਉਹਨਾਂ ਦੇ ਕੋਲੋਂ ਉਹ ਸਾਇ ਸ ਮੈਨੂੰ ਕਾਮਰਸ ਲੈਣੀ ਹੈ ਤੇ ਹੁਣ ਮੰਮੀ ਕਹਿੰਦੀ ਹੈ ਕਿ ਨਹੀਂ ਨਹੀਂ ਤੂੰ ਸਾਇ ਸਾਇੰਸ ਲੈ ਲੈ ਸਤਨਾਮ ਕੋਲੋਂ ਵੀ ਪੜ੍ਹ ਲੈ ਆਪਣੇ ਆਪ ਤਮੀਜ਼ ਵਿੱਚ ਉਹਨਾਂ ਨੂੰ ਲਗਵਾਉਣਾ ਉੱਥੇ ਹੀ ਹੈ
ਹਾਂ ਮੇਰੇ ਕੋਲ ਤੱਕ ਕੋਮਾ ਸੀ ਹਾਂ ਉਹ ਤੇ ਹੈਗੇ ਪਰ ਨਾ ਉਹ ਇੱਕ ਫੈਮਿਲੀ ਮੈਂਬਰ ਵਾਕਣ ਬਣ ਜਾਂਦੇ ਆ ਜੋ ਸਾਡੀ ਟੀਚਰ ਸੀ ਨਾ ਸਾਡੇ ਟੀਚਰ ਤਾਂ ਹੀ ਮਤਲਬ ਵੈਸੇ ਹੀ ਸੀ ਬਟ ਸਾਡੇ ਨਾ ਉ ਫੇ ਉਹ ਘਰ ਆਉਣ ਕੋਈ ਫੰਕਸ਼ਨ ਹੋਇਆ ਸੀਂ ਬੁਲਾ ਲੈਂਦੇ ਸੀ ਕੋਈ ਫੰਕਸ਼ਨ ਹੋਇਆ ਉਹ ਸਾਨੂੰ ਬੁਲਾ ਲੈਂਦੀ ਸੀ
ਉਹ ਫੇਰ ਬੋਂਡਿੰਗ ਬਣ ਜਾਂਦੀ ਹੈ ਨਾ ਫਿਰ ਦੀ
ਹਾਂ ਹਾਂਜੀ ਹਾਂਜੀ ਬਿਲਕੁਲ
ਹੂੰ ਮੇਰੇ ਟਿਊਸ਼ਨ ਵਾਲੇ ਵੀਰ ਜੀ ਨੂੰ ਵੀ ਮੈਂ ਸ਼ੁਰੂ ਤੋਂ ਜਾਣਦੀ ਬਚ ਪਰ ਤੋਂ
ਹੂੰ ਹੂੰ ਹੂੰ
ਹੂੰ ਹੋਰ ਸੁਣਾਓ ਤੁਸੀਂ
ਬਸ ਵਧੀਆ ਅੱਜ ਅਸੀਂ ਬਣਾਏ ਸੀ ਮੂਲੀ ਵਾਲੀ ਭੁਰਜੀ ਬਣਾਈ ਸੀ ਨਾਲ ਬਣਾਏ ਸੀ ਮੂਲੀ ਦੇ ਪਰੌਠੇ
ਆਹ ਮੂਲੀਆਂ ਦੇ ਪਰੋਠੇ ਬੜੇ ਸਵਾਦ ਲੱਗਦੇ ਨੇ
ਹਾਂਜੀ ਕੋਈ ਭੁਰਜੀ ਖਾਂਦਾ ਕੋਈ ਪ੍ਰੋਠੇ ਖਾਂਦਾ ਫਿਰ ਜਿਵੇਂ ਜੋ ਖਾਣਾ ਆ ਉਹ ਖਾ ਲਓ
ਹਮ ਮੇਰੇ ਦਾਦੂ ਬਣ ਆਉਂਦੇ ਨੇ ਮੂਲੀਆਂ ਵਾਲੇ ਪਰੌਠੇ ਹੈਲੋ
ਨਾ ਟੇਸਟ ਹੁੰਦਾ ਕਿਉਂਕਿ ਜਦੋਂਂ ਟੇਸਟ ਕਈਆਂ ਦੇ ਹੱਥ ਨਾ ਟੇਸਟ ਹੁੰਦਾ ਹੈ ਕੋਈ ਕੋਈ ਚੀਜ਼ ਦਾ
ਹੂੰ
ਕਿ ਮੇਰੀ ਇੱਕ ਫਰੈਂਡ ਹੈ ਨਾ ਉਹ ਹਿੰਦੂ ਹੈ ਤੇ ਉਹਦੀ ਨਾ ਇੱਕ ਮੰਮਾ ਜਿਹੜੀ ਹੈ ਨਾ ਉਹਦੀ ਮੰਮਾ ਬੜੀ ਅੱਛੀ ਚਾਵਲ ਬਣਾਉਦੀਏ ਪਿਆਜ ਵਗੈਰਾ ਪਾ ਕੇ ਬੜੇ ਹੀ ਮਤਲਬ ਲੂਣ ਮਿਰਚ ਤੇਜ਼ ਪਾ ਕੇ
ਹਮ
ਕਈਆ ਦੇ ਅੱਛੇ ਟੈਸਟ ਹੁੰਦਾ ਆ
ਹਾਂਜੀ ਉਹ ਹੱਥ ਹੱਥ ਕੀ ਗੱਲ ਹੁੰਦੀ ਹੈ ਨਾ
ਹਾਂ
ਹੂੰ ਮੇਰੇ ਵੀ ਦਾਦੂ ਜ ਦੋ ਦੋ
ਹਾਂਜੀ
ਜਦੋਂ ਤੂੰ ਮੇਰੀ ਦਾਦੀ ਗਈ ਆ ਨਾ ਮੇਰੇ ਦਾਦੂ ਵੀ ਆਪਣੇ ਆਪ ਰੋਟੀ ਬਣਾਉਣ ਲੱਗ ਪਏ ਨੇ ਫੈਟ ਬੋ ਗਏ ਨੇ ਹੁਣ
ਅੱਛਾ ਅੱਛਾ
ਹਾਂ
ਹ ਤੇ ਅਸੀਂ ਵੀ ਲੈਣਾ ਚਾਵਲ ਵਗੈਰ ਪਰ ਉਹ ਟੇਸਟ ਨੀ ਆਉਂਦਾ ਜੋ ਉਹ ਬਣਾ ਕੇ ਖਵਾਉਂਦੀ ਨਾ ਉਹ ਟੇਸਟ ਆਉਂਦਾ
ਉਹਨਾਂ ਦੇ ਰੈਸਪੀ ਹੀ ਅਲੱਗ ਹੁੰਦੀ ਹੈ
ਬਿਲਕੁਲ ਬਿਲਕੁਲ
ਹਾਂਜੀ
ਹੋਰ ਸੁਣਾਓ ਸਕੂਲ ਦੀ ਤਿਆਰੀ ਵਗੈਰਾ ਹੋ ਗਈ ਹੋਣੀ ਬੈਗ ਵਗੈਰਾ ਆ ਗਏ ਹੋਣੇ ਸਕੂਲ ਦੇ ਨਵੇਂ
ਬੈਗ ਤੇ ਵਿਚਾਰਾ ਇੱਕ ਸਾਲ ਤੋਂ ਹੀ ਯੂਜ ਕਰੀ ਜਾ ਰਹੀ ਹਾਂ ਮੈਂ। ਬੁੱਕਸ ਵਗੈਰਾ ਆ ਗਈਆਂ।
ਹਮ ਹੁਣ ਤਾਂ ਮਿਲੇਗਾ ਨਵਾਂ ਬੈਗ ਹੁਣ ਤਾਂ ਨਵਾਂ ਸੈਸ਼ਨ ਹੈ।
ਹਾਂ
ਕ ਮਿਲੇ ਪਰ ਮਿਲੇਗਾ
ਹਾਂ ਮਿਲਣਾ ਜ਼ਰੂਰ ਹੈ ਪਰ ਉਹ ਥੋੜਾ ਲੇਟ ਹੋਏਗਾ।
ਹਾਂ ਲੇਟ ਹੋ ਜਾੇ ਪਰ ਸਭ ਕੁਛ ਨਵਾਂ ਆਉਂਦਾ ਆ ਲੰਚ ਬੋਕਸ ਹਰ
ਹਮ
ਜਿੱਥੇ ਤੁਸੀਂ ਰਹਿੰਦੇ ਆ ਨਾ ਪਤਾ ਉੱਥੇ ਮੈਂ ਆਪਣੀ ਬੇਟੀ ਮੇਰੀ ਨਰਸਰੀ ਚ ਹੈ ਨਾ ਤੇ ਮੈਂ ਉਹਦਾ ਲੰਚ ਬੋਕਸ ਕਹਿੰਦੀ ਮੈਂ ਨਾ ਇੱਥੇ ਮਤਲਬ ਨਵਾਂ ਸ਼ਹਿਰ ਹੈ ਮੇਰੇ ਲਈ।
ਅੱਛਾ!
ਤੇ ਮੈਂ ਕਹਿੰਦੇ ਨੂੰ ਦੋ ਸੌ ਦਾ ਮਿਲ ਜੇਗਾ ਢਾਈ ਸੌ ਦਾ ਮਿਲ ਜਗਾ ਉਹ ਮਿਲਿਆ ਮੈਨੂੰ ਪੰਜ ਸੌ ਰੁਪਏ ਦਾ
ਬਹੁਤ ਮਹਿੰਗਾਈ ਹੈ।
ਜੀ ਮੈਂ ਕਿਆ ਪੰਜ ਸੌ ਰੁਪਏ ਦਾ ਲੰਚ ਬੋਕਸ ਇੰਨਾ ਮਹਿੰਗਾ ਲੰਚ ਬੋਕਸ ਹੈ ਉਹ ਸੀ ਨਾ ਮਤਲਬ ਤਿੰਨ ਖ਼ਾਨਿਆਂ। ਵਾਲਾ ਸੀ ਕਿਉਂਕਿ ਅੱਜ ਕੱਲ ਮੈਮ ਨਾ ਜ਼ਿਆਦਾਤਰ ਬੱਚਿਆਂ ਨੂੰ ਬੋਲਦੇ ਆ ਕਿ ਇੱਕ ਇੱਕ ਫਰੂਟ ਬੋਕਸ ਵੀ ਲੈ ਕੇ ਆਓ।
ਪੇਸ਼ਸਸ਼ ਲਈ ਹਾਂ ਇੱਕ ਫਰੂਟ ਬੌਕਸ ਹੁੰਦਾ ਆ, ਤੇ ਇੱਕ ਲੰਚ ਬੌਕਸ ਹੁੰਦਾ ਆ, ਹਮ।
ਤੇ ਤਾਂ ਕਰਕੇ ਦੇਨੇਆ ਫਰੂਟ ਬੌਕ੍ਸ ਪਰ ਬੱਚੇ, ਮੈਡਮ ਬੋਲਦੀ ਏ ਨਾ ਫੇਰ ਦੇਨੇ ਪੈਂਦੇ ਐਂ, ਪਰ ਲੰਚ ਬੌਕ੍ਸ ਵੀ ਤੇ, ਫਰੂਟ ਬੌਕਸ ਵੀ।
ਹਮ ਮੇਰੀ ਮੰਮੀ ਤੇ ਜਬਰਦਸਤੀ ਦਿੰਦੀ ਸੀ।
ਤੇ ਨਾਲੇ ਖਾਂਦਾ ਨੀ ਹੈ, ਉਵੇਂ ਨੱਖਰੇ ਕਰਦਾ ਹੈ, ਉਹ ਤੇ ਮੈਮ ਦਾ ਡਰ ਹੁੰਦਾ ਏ ਤੇ ਖਾਣਾ ਪੈਂਦਾ ਆ।
ਹਾਂਜੀ
ਹਾਂਜੀ ਉਹ ਉਹ ਮੈਡਮ ਜੀ ਉਹ ਡਰ ਹੁੰਦਾ ਏ ਮੈਮ ਦੇ ਡੰਡੇ ਡਰ ਹੁੰਦਾ ਏ।
ਜੀ
ਪਰ ਮੈਡਮਾਂ ਮਾਰਦੇ ਨੀਂ ਆ ਕਿਉਂਕਿ ਨਰਸਰੀ ਕਲਾਸ ਹੈ, ਪਰ ਫਿਰ ਵੀ ਨਾ ਡਰ ਹੁੰਦਾ ਕਿਉਂਕਿ ਮੈਡਮ ਕੋਲ ਥੱਪੜ ਪੈ ਜਾਨਾ ਹੈਗਾ।
ਉਹੀ ਤੇ ਉਹ ਪਤਾ ਏ ਕੀ ਹੁੰਦਾਏ ਟੀਚਰ ਡ ਡਰਾ ਕੇ ਕਹਿੰਦੀਆ ਨੇਂ ਕਿਉਂਕੀ ਉਹਨਾਂ ਨੂੰ ਖਾਣਾ ਪਏਗਾ। ਤੇ ਬੱਚਾ ਡਰ ਕੇ ਖਾ ਈ ਲੈਂਦਾ ਐ, ਹਾਂ। ਮੇਰੀ ਤੇ ਮੰਮੀ ਆਪ ਮੈਡਮ ਏ, ਮੈਨੂੰ ਸੁਣਾਏਗੀ।
ਡਰ ਪਾ ਦਿੰਦੇ ਐਂ, ਉਹਨੂੰ ਡਰ ਪਾਇਆ ਜਿਵੇਂ ਘਰ ਨੀ ਜਾਣ ਦਿਆਂਗੇ, ਮੰਮੀ ਨੂੰ ਭੇਜ ਦਿਆਂਗੇ, ਲੰਚ ਬੋਕਸ ਵਿੱਚੋ ਓਹਿਓ ਘਰ ਜਾਏਗਾ।
ਹਾਂ
ਅੱਛੀ ਗੱਲ ਏ ਹਾਂ ਓਹੀ ਤੇ ਟਿਊਸ਼ਨ ਵਗੈਰਾ ਵੀ ਪੂਰੇ ਹੋ ਜਾਂਦੇ ਨੇ, ਘਰ ਤੇ ਖਾਂਦਾ ਨੀ ਹੈ ਕੋਈ ਕੁਛ।
ਫਾਸਟ ਫੂਡ ਬੜਾ ਖਾਦੀ ਐ ਸਾਡੇ ਤਿੰਨ ਸਾਲ ਦੀ ਐ, ਹੰ।
ਮੋਮੋਜ਼ ਸਪਰਿੰਗ ਰੋਲ ਦੇ ਦੋ, ਗੋਲ ਗੱਪੇ ਦੇ ਦੋ, ਸਭ ਕੁਛ ਖਾ ਜਾਂਦੀ ਹੈ, ਹੁਣ ਗੋਲ ਗੱਪੇ ਤੇ ਵੱਡੇ ਹੁੰਦੇ ਏਂ ਹੁਣ ਇਹ ਛੋਟੀ ਐ। ਪਹਿਲੇ ਤੇ ਪਾਨੀ ਪੀਂਦੀ ਹੈ ਫਿਰ ਸੁੱਕਾ ਗੋਲ ਗੱਪਾ ਖਾਂਦੀ ਐ। ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,